ਤ ਗਾਲ।
ਸਤਿ ਸ਼੍ਰੀ ਅਕਾਲ ਜੀ ।ਹੋਰ ਸੁਣਾਓ ਠੀਕ ਹੋ? ਠੀਕ ਹੋ?
ਹਾਂ। ਵਧੀਆ ਵਧੀਆ।
ਹੋਰ, ਮੰਮੀ ਡੈਡੀ ਠੀਕ ਨੇ?
ਹਾਂ! ਵਧੀਆ ।
ਹੋਰ ਬਸ, ਬੱਚੇ ਸਭ ਵਧੀਆ?
ਹਾਂ ਬੱਚੇ ਵਧੀਆ। ਹੋਰ, ਕਿਹਨਾ ਆ ਤੁਸੀਂ ਅੱਜ
ਤੇ ਬਣਾਏ ਸੀ ਕਾਲੇ ਛੋਲੇ, ਤੇ ਹੁਣ ਬੱਚੇ, ਸੁੱਕੇ ਬਣਾਏ ਸੀ ਨਾ ਕਾਲੇ ਛੋਲੇ ਦਹੀ ਖਾਣਾ ਘੁੰਗਣੀਆਂ ਟਾਈਪ ਦੇ ਤੇ, ਅਸੀਂ ਹੁਣ ਬਣਾਵਾਂਗੇ ਲੋਬਿਆ।
ਅੱਛਾ।
ਹਾਂਜੀ। ਹੋਰ ਸੁਣਾਓ ।ਤੁਸੀਂ ਕੀ ਕਰ ਰਹੇ ਸੀ?
ਕੀਤਾ? ਦਾਲ ਧਰ ਕੇ ਆਇਆ, ਕਾਲੇ ਮਸਰ। ਨਾਲੇ ਚੋਲ ਬਣਾਣੇ ਨਾਲ। ਤੇ, ਦੋ ਫੁਲਕੇ ਲਾਣੇ ਹੁੰ।
ਮੈਂ ਕਿਹਾ, ਬੜੇ ਦਿਨ ਹੋ ਗਏ ਨੇ ਫੋਨ ਨੀ ਕੀਤਾ ਮਾਸੀ ਕਹਿਣਗੇ, ਫੋਨ ਨੀ ਕੀਤਾ ਮੰਮੀ ਕਹਿ ਰਹੇ ਸੀ, ਫੋਨ- ਕਰੋ ਜਰਾ ਉਹਨਾਂ ਨੂੰ। ਮੰਮੀ ਨੂੰ ਕਹਿਣਾ, ਯਾਦ ਕਰ ਰਹੇ ਨੇ ਮੰਮੀ।
ਆਹੋ ਓ ਤ ਹੈ।
ਹਾਂਜੀ ।ਹਾਂਜੀ ।ਕਹਿ ਦੇਣਾ। ਆ ਜਾਣਗੇ ਸ਼ਾਮੀ। ਭੇਜ ਦਾਂਗੀ ਬੱਚਿਆਂ ਨੂੰ ਮੈਂ, ਸਕੂਟੀ ਤੇ।
ਆਹ, ਉਹਨੂੰ ਪਾਠ ਲਿਆਉਣਾ ਸ਼ੁਰੂ ਕਰਨਾ।
ਹਾਂਜੀ, ਨਹੀਂ ਨਹੀਂ ।ਖੈਰ, ਨਹੀਂ ਹਾਂ ਉਹ ਤਾਂ ਠੀਕ ਹੈ। ਮੈਂ ਬੱਚ ਬੱਚੇ ਨੂੰ ਭੇਜਾਂਗੀ ਸ਼ਾਮੀ, ਸਕੂਟੀ ਤੇ ਭੇਜ ਦੇਣਾ। ਮੰਮੀ ਨੂੰ ਨਾਲ ਭੇਜ ਬਾਲਾਂ ਨੂੰ ਭੇਜ ਦੇਣਾ ਆਪਣਿਆਂ ਨੂੰ ਫਿਰ ਸ਼ਾਮੀ ਤੁਸੀਂ ਆ ਜਾਣਾ।
ਹਾਂ।
ਹਮ! ਕੋਈ ਨੀ ਭੇਜ ਦੇਣਾ ਮੰਮੀ ਨੂੰ ਭੇਜ ਦੇਣਾ, ਹਨਾ।
ਭੇਜਦਾ ਨੀ ਮੰਮੀ ਨੂੰ ਭੇਜਦਾ ਨੀ ਸਿਰਫ਼ ਨੂੰ ਭੇਜਦਾ ਨੀ
ਹਾਂਜੀ, ਹਾਂਜੀ ਹੋਰ ਦੱਸੋ
ਬਸ ਵਧੀਆ
ਡੈਡੀ ਤਬਿਅਤ ਠੀਕ ਏ ਹੁਣ ਪਰਸੋਂ ਮਿਲੇ ਸੀ ਨਾ ਕਹਿੰਦੇ ਸੀ ਦਵਾਈ ਲੈ ਕੇ ਆਰਿਆ ਮੈਂ। ਠੀਕ ਨੇ ਡੈਡੀ
ਆਹ ਵਧੀਆ ਨੇ
ਹੋਰ
ਬਸ ਵਧੀਆ ।
ਹੋਰ ਦੱਸੋ
ਚਲ ਵਧੀਆ। ਇੰਨੀ ਹੋ ਰਹੀ ਹੈ ਬਾਹਰ ਪਹਿਲੇ ਮੀਂਹ ਪੈਂਦੇ ਰਹੇ ਹੁਣ ਧੁੱਪ ਹੈੈਗੀ ਏ ਧੁੱਪ ਸ਼ੁਰੂ ਹੋ ਗਈ ਆਨੀ
ਨਈ ਸਾਡੇ ਉੱਧਰ ਤੇ ਬੱਦਲ ਹੋ ਗਿਐ ਬੱਦਲ ਹੋ ਗਿਆ ਹਲਕਾ ਹਲਕਾ ਹਾਂਜੀ, ਹਾਂਜੀ ਹੋਰ ਸੁਣਾਓ ਉਹ ਕੁੜਤਾ ਪਜਾਮਾ ਲਿਆਇ ਸੀ ਲਿਆਇ ਸੀ ਤੁਹਾਡੇ ਡੈਡੀ ਵਾਸਤੇ ਇੱਕ ਲੈ ਜਾਇਆ ਜੇ ਆ ਕੇ
ਮਿਲ ਜਾਂਦੀ
ਹਾਂ, ਡੈਡੀ ਵਾਸਤੇ ਕੁੜਤਾ ਪਜਾਮਾ ਲਿਆਏ ਸੀ ਤੁਹਾਡੇ ਤੇ ਲੈ ਜਾਨਾ
ਕਹਿੰਦੀ ਪਈ ਸੀ ਕਿ ਕੋਈ ਉਹ ਵੇਖਣੀ ਆ ਕੋਈ ਨਵੀਂ ਚੀਜ਼ ਬਣਾਉਣੀ ਆ ਵਧੀਆ ਜੀ ਮੌਸਮ ਐ ਜੀ ਸਵੇਰੇ ਈ ਹੈ ਹੁਣ ਕੱਪੜੇ ਧੋਵਾਂਗੀ ਮਸ਼ੀਨ ਲਾਵਾਂਗੀ
ਹੂੰ ਮੈਂ ਕਹਿ ਰਹੀ ਸੀ ਉਹ ਤੁਹਾਡੇ ਉੱਧਰ ਉਹ ਓਸ ਦਿਨ ਕਸ਼ਮੀਰੀ ਕਾਂਟੇ ਵੇਖੇ ਸੀ ਨਾ
ਹਾਂ
ਸੀ ਵੋਚ ਵੀ ਸੀ
ਹਾਂ
ਨਾਲ ਵਾਲੀ ਦੁਕਾਨ ਤੇ ਹੈ ਨਾ ਤੇ ਤੁਸੀਂ ਇੰਝ ਕਰਨਾ ਮੰਮੀ ਹੱਥ ਦੇ ਕੇ ਭੇਜ ਦੇਣਾ ਮਲਟੀ ਕਲਰ ਦੇ ਕੰਨਾਂ ਦੇ
ਤੇ ਗੋਲਡਨ ਚੁਨੀ ਚ ਚੂੜੀਆਂ ਤੇ ਵੋਚ ਵੇਖ ਲੈਣਾ ਆਪਣੇ ਆਪ ਕੋਈ ਅੱਛੇ ਕਲਰ ਦੀ
ਹਾਂ ਹਲ ਮਲਟੀ ਕਲਰ ਵੀ ਅੱਛ ਲੱ ਦੀਦੀ ਵਾਚ ਵੀ ਮਲਟੀ ਕਲਰ ਦੀ ਆ ਰਹੀ ਹੈ ਘੜੀ ਗਈ
ਮਲਟੀ ਕਲਰ ਦੀ ਵੀ ਆ ਗਈ ਵੋਚ ਅੱਛਾ ਜੀ ਤੇ ਮਲਟੀ ਕਲਰ ਦੀ ਲੈ ਦੇਣਾ
ਹਾਂ ਕਸ਼ਮੀਰ ਘ ਵਿੱਚ ਘੜੀਆਂ ਨਾ ਸਾਰੀਆਂ ਮਲਟੀ ਕਲਰ ਦੀ ਆਉਂਦੀਆਂ ਨੇ
ਅੱਛਾ ਪ੍ਰਾਈਜ਼ ਪਤਾ ਕਿਤਨਾ ਹੋਏਗਾ ਫਿਰ ਮੈਂ ਤੁਹਾਨੂੰ ਪੈਸੇ ਪੇ ਕਰ ਦਿਆਂਗੀ
ਹੀ ਹੋਏਗਾ ਤਿੰਨ ਸੌ ਹੋਏਗਾ ਹੱਥ ਵਾਰ ਹੋਰ ਕਿੰਨਾ ਹੋਏਗਾ
ਚਲੀਏ ਚਲੀਏ ਮੈਂ ਤੁਹਾਨੂੰ ਕਰ ਦਾਂਗੀ ਛੇ ਸੱਤ ਸੌ ਰੁਪਏ ਪੇ ਕਰਦਾਂਗੀ ਚੂੜੀਆਂ ਵੀ ਲੈ ਦੇਣਾ ਕਾਂਟੇ ਵੀ ਲੈ ਦੇਣਾ ਤੇ ਘੜੀ ਵੀ ਲੈ ਲੇਣਾ
ਹਾਂ
ਦੁਕਾਨ ਤੇ ਜਾ ਕੇ ਸਕੈਨਰ ਭੇਜ ਦੇਣਾ ਉਹਦਾ ਮੈਂ ਪਾ ਦਾਂਗੀ
ਠੀਕ ਠੀਕ ਹੈ ਮੈਂ ਤੈਨੂੰ ਭੇਜਦੀ
ਹਾਂਜੀ ਹੋਰ ਦੱਸੋ
ਬਸ ਵਧੀਆ ਨਾਸ਼ਤਾ ਕੀਤਾ ਦਾਲ ਦੂਲ ਤਰੀ
ਉਹ ਤੁਸੀਂ ਕਸ਼ਮੀਰੀ ਕੁੜਤੀ ਕਿਹਦੇ ਕੋਲੋਂ ਲਿਆਏ ਸੀ ਐਡੀ ਪਿਆਰੀੇ
ਰੋ ਰੜੀਆਂ ਲੱਗੀ ਨ ਹੁੰਦੀਆਂ ਐਤਵਾਰ ਦੇ ਐਤਵਾਰ ੜੀ ਲੱਗਦੀ ਆ
ਅੱਛਾ, ਅੱਛਾ ਹੁਣ ਜਾਓ ਨਾ ਤੇ ਸਾਡੀ ਲਿਆਣਾ ਇੱਕ ਵਧੀਆ ਦੇ ਕਲਰ ਦੀ ਲਿਆਨਾ ਨਾ ਬਲੈਕ ਲਿਆਨਾ ਨਾ ਵਾਈਟ ਲਿਆਨਾ ਬਲੈਕ ਔਰ ਵਾਈਟ ਨਾ ਲਿਆਉਣਾ
ਹਮ
ਹੋਰ ਕਲਰ ਲਿਆਣਾ ਸੋਬਰ ਕਲਰ ਹੋਏ ਗਰੇੇ ਹੋ ਗਿਆ
ਹ ਨਹੀਂ ਮਤਲਬ ਕੋਟਨ ਦੀਆਂ ਬੜੀਆਂ ਆਈਆਂ ਕਸ਼ਮੀਰੀ ਕੁੜਤੀ ਮੈਂ ਜਾਣਾ ਬਾਜ਼ਾਰ ਵੇਖਨ ਕਸ਼ਮੀਰੀ ਕੁੜਤੀ ਕੋਟਨ ਦੀ ਹ-
ਹਾਂਜੀ -ਹਾਂਜੀ ਲੈ ਦੇਣਾ ਇੱਕ ਦੋ ਲੈ ਦੇਣਾ ਸਾਨੂੰ ਵੀ ਹਨਾ
ਹਾਂ
ਹਮ
ਆ ਫਿਰ ਇਰ ਖੁੱਲੀਆਂ ਖੁੱਲੀਆਂ ਚੱਲਦੀਆਂ ਕਸ਼ਮੀਰੀ ਕੁੜਤੀਆ ਤ
ਹਾਂ ਵੈਸੇ ਮੈਂ ਤੁਹਾਡੇ ਪਾਸੇ ਆਉਣਾ ਸੀ ਚਸ਼ਮਾ ਬੰਨਨਾ ਦਿੱਤਾ ਦਾ ਸੀ ਮੈਨੇ ਆਪਣਾ ਵੀ ਮੰਮੀ ਦਾ ਵੀ ਤੇ ਚਸ਼ਮਾ ਵੀ ਲੈਣ ਆਉਣਾ ਸੀ ਤੇ ਤੁਸੀਂ ਇੰਝ ਕਰਨਾ ਸ਼ਾਮੀ ਮੰਮੀ ਆਉਣਗੇ ਨਾ ਮੰਮੀ ਹਥ ਭੇਜ ਦੇਣਾ ਚਸ਼ਮਾ
ਆਹ
ਹਾਂ ਪੈਸੇ ਮੈਂ ਦਿੱਤੇ ਦੇ ਆ ਉਹਨੂੰ ਤੁਹਾਡੇ ਨਾਲ ਵਾਲੇ ਦੁਕਾਨ ਵਾਲਾ ਹੈਗਾ ਜਿਹੜੀਆਂ ਥੱਲੇ ਤੁਹਾਡੀਆਂ ਦੁਕਾਨਾਂ ਹੈਗੀਆਂ ਨਾ ਉਹਨਾਂ ਕੋਲੋਂ ਕਹਿਣਾ ਚਸ਼ਮਾ ਦੇ ਗਈ ਸੀ ਉਹ ਤੇ ਚਸ਼ਮਾ ਦੇ ਦੋ
ਮੈਂ ਚੱਪਲ ਲੈ ਕੇ ਆਈ ਇੱਕ ਸੱਤ ਸੌ ਰੁਪਏ ਦੀ ਹਿਲ ਵਾਲੀ
ਹੋਰ ਸੁਣਾਓ
ਬਸ ਵਧੀਆ ਸੋ ਸੋਚਦੀ ਪਈ ਚੱਪਲ ਚੁੱਪਲਾਂ ਲੈ ਕੇ ਵਾ ਘਰ ਪਾ ਵਾਲੀ ਤੇ ਹੈਗੀ ਆ ਮੇਰੇ ਬਿਲਕੁਲ ਬਾਜ਼ਾਰੇ ਬੱਚੇ ਸਕੂਲ ਚ ਲੈਣੀ ਪੈਂਦੀ ਨਵੇਂ ਮੈਂ ਕਾਰੋਕੱਸ ਵੇਖਦੀ ਹਾਂ
ਅਰੇ ਕੋਈ ਈ ਸਹੀ ਖੁੱਲੀ ਚੱਪਲ ਲੈ ਕੇ ਦਿਓ ਬੱਚੇ ਨੂੰ ਪੈਰਾਂ 'ਚ ਹਵਾ ਵੀ ਲੱਗੇ
ਆਂ
ਹਾਂ ਬੱਚੇ ਦੇ ਪਹਿਰਾ ਹਵਾ ਵੀ ਲੱਗਣੀ ਜ਼ਰੂਰੀ ਹੁੰਦੀ ਹੈ ਨਾ ਤੇ ਜਿਹੜਾ ਖੁੱਲੀ ਚੱਪਲ ਲੈ ਕੇ ਦਿਓ ਹਵਾਈ ਕੈਂਚੀ ਚੱਪਲ ਹੁੰਦੀ ਨਾ ਜਹੜੀ ਉਹ ਲੈ ਕੇ ਦਿਓ ਘਰ ਪਾ ਆਸਤੇ
ਪਲ ਕੈ ਚਪਲ ਕੋਈ ਨੀ ਪਾਉਦਾ
ਨਹੀਂ ਘਰ ਪਾਉਣ ਆਸਤੇ ਲੈ ਕੇ ਦਿਓ ਬੈ ਹਵਾ ਲੱਗਦੀ ਹੈ ਬੱਚਿਆਂ ਦੇ ਪੈਰਾਂ ਨੂੰ ਵੀ
ਹਾਂ ਘਰ ਦੇਖੋ ਡੇਲੀ ਯੂਜ ਤੇ ਚਾਹੀਦੀ ਹੀ ਹੁੰਦੀ ਹੈ ਬੱਚਿਆਂ ਨੂੰ ਵੀ ਅਸੀਂ ਤੇ ਆਪ ਕਰਕੇ ਕੈਂਚੀ ਚੱਪਲ ਹੀ ਪਾਣੇ ਹਾਂ ਕਿਉਕਿ ਹਵਾ ਲੱਗਦੀ ਹੈ ਪੈਰਾਂ ਨੂੰ
ਪਲੇ ਤੜਕਾ ਲਾਵਾਂਗੇ ਲਸਣ ਪਿਆਜ ਪਊਜ ਪਾ ਕੇ ਤੇ ਨਾਲ ਹੀ ਚੌਲ ਬਣਾ ਲ ਦਾ ਆਪਣਾ
ਹਾਂਜੀ -ਹਾਂਜੀ ਕੋਈ ਨਾ ਆਰਾਮ ਨਾਲ ਕਾਲੇ ਕੌਨ ਖਾਣ ਲੱਗਾ ਰੋਟੀ ਅਜੇ ਤਾਂ ਸਵਾ ਗਿਆਰਾਂ ਵਜੇ ਆ
ਕੁੱਕਰ 'ਚ ਬਣਾਵਾਂ ਕੇ ਕੜਾਈ 'ਚ ਬਣਾਵਾਂ ਜੇ ਪਿੱਛ ਹਾਂ ਜੇ ਪਿੱਛ ਕਢਕੇ ਬਣਾਵਾਂਗੀ ਤੇ ਕੁੜੀ ਖੁਸ਼ ਹੋ ਕੇ ਖਾ ਲੈਂਦੇ ਜੇ ਪਿਛ ਵਾਲੇ ਬਣਾਵਾਂਗੀ ਤੇ ਫਿਰ ਉਹ ਖਾਂਦੀ ਨੀ ਹੈ ਇ ਚਾਵਲ
ਤੁਸੀਂ ਚਾਵਲ ਪਿਛ ਕੱਢ ਕੇ ਬਣਾਉਣੇ ਚਾਹੀਦੇ ਆ ਥੋੜਾ ਹਲਕੇ ਹੋ ਜਾਂਦੇ ਆ ਚਾਵਲ
ਬਿਨਾਂ ਪਿੱਛ ਕਢੇ ਚੌਲ ਖਾਂਦੀ ਨੀ ਆ ਉਹ ਇੱਕ ਚਮਚ ਖਾਂਦੀ ਕਹਦੀ ਮੈਂ ਨ ਨਹੀਂ ਖਾਣੇ ਜਦੋਂ ਪਿੱਛ ਕੱਢੇ ਦੇ ਹੋਣ ਪਥਰ ਖਾ ਲੈਂਦੀ ਆ ਸਵਾਦ ਨਾਲ
ਉਹ ਹਲਕੇ ਹੋ ਜਾਂਦੇ ਨਾ ਚਾਵਲ ਪਿਛ ਨਿਕਲਣ ਤੋਂ ਬਾਅਦ
ਹੋਰ ਸੁਣਾਓ।
ਬਸ ਵਧੀਆ
ਹੋਰ ਅ ਮੈਂ ਕਹਿ ਰਹੀ ਸੀ ਮੰਮੀ ਆਣਗੇ ਨਾ ਸ਼ਾਮੀ
ਤੇ ਉਹ ਜਿਹੜਾ ਤੁਸੀਂ ਇੰਝ ਕਰਨਾ ਥੱਲੇ ਚਸ਼ਮਾ ਲੈ ਦੇਣਾ ਮੇਰਾ ਤੇ ਮੰਮੀ ਦਾ ਵੀ ਲੈ ਦੇਣਾ ਉਹ ਮੰਮੀ ਹੁਣੇ ਕਹਿ ਕੇ ਗਏ ਨੇ ਮੈਨੂੰ ਕਰਨ ਨੇ ਮੇਰੇ ਚਸ਼ਮੇ ਦੇ ਪੈਹੇ ਨਹੀਂ ਦਿੱਤੇ ਦੇ ਤੇ ਮੇਰੇ ਤੇ ਪੇ ਹੋਏ ਦੇ ਨੇ ਤੇ ਮੈਂ ਫਿਰ ਤੁਹਾਨੂੰ ਪੇ ਕਰ ਦੇਣੀ ਆ ਫਿਰ ਤੁਸੀਂ ਦੇ ਦੇਣਾ ਮੰਮੀ
ਠੀਕ ਏ ਠੀਕ ਏ ਮੈਂ ਜਾਵਾਂਗੀ ਥੱਲੇ ਹਜੇ ਤੇ ਕਰਵਾ ਲਿਆਵਾਂਗੀ।
ਕੈ ਦੇਣਾ ਜਰਾ ਹਨਾ।
ਲੋੜ ਪੈਂਦੀ ਐ ਅਖ਼ਬਾਰ ਪੜ੍ਹੋ ਓਦੇ 'ਚ ਲੋੜ ਪੈਂਦੀ ਐ। ਫੋਨ ਵੇਖੋ ਤਾਂ ਚਸ਼ਮੇ ਲੋੜ ਪੈਂਦੀ ਐ।
ਹਾਂ ਉਹ ਮੰਮੀ ਫਿਰ ਨਾ ਨੀ ਮੰਮੀ ਫਿਰ ਜਾਂਦੇ ਨੇ ਨਾ। ਸਤਸੰਗ ਵਗੈਰਾ ਤੇ ਫੇਰ ਉਹਨਾ ਨੂੰ ਲੋੜ ਪੈਂਦੀ ਐ ਚਸ਼ਮੇ ਦੀ
ਹਾਂ। ਤੇ ਸਗੋਂ ਮਸ਼ੀਨ ਠੀਕ ਕਰਾਨ ਥੱਲੇ ਜਾਣਾ ਦੋ ਦਿਨ ਹੋਗੇ ਜਾਣ ਨੀ ਹੁੰਦਾ। ਕਾਂਗੀ ਮਸ਼ੀਨ ਥੱਲੇ ਲਵਾਉਣੀ ਆ ਤੇ ਦੇ ਕੇ ਆਜੇ ਦਰਜੀ ਨੂੰ ਉਹ ਕਹਿੰਦਾ ਮੈਂ ਵੇਖ ਲਾਂਗਾ। ਉਹ ਕਹਿੰਦਾ ਮੈਂ ਵੇਖ ਲਾਂਗਾ ਮਸ਼ੀਨ ਤੇ ਮੈਂ ਕਿਹਾ ਅੱਛਾ। ਉਹ ਚੱਲਦੀ ਸਹੀ ਪਈ ਏ ਉਹ ਕੱਪੜੇ ਉਹ ਸਲਾਈ ਨਹੀਂ ਦੇਂਦੀ ਪਈ।
ਸਲਾਈ ਨੀ ਦੇ ਰਹੀ।
ਉਹ ਸਹੀ ਚਲਰੀ ਏ ਸਹੀ ਉਹ ਉੱਥੇ ਓ ਦਬ ਖਾ ਰਿਹਾ।
ਤੇ ਗਰੰਟੀ ਚ ਹੋਏਗੀੇ ਤੁਹਾਡੀ ਮਸ਼ੀਨ ਆ।
ਨਹੀਂ ਹੋ ਚੁੱਕੇ ਸਾਨੂੰ ਤਿੰਨ ਸਾਲ ਚਾਰ ਸਾਲ ਹੋਜੂਗੇ ਚਾਰ ਪੰਜ ਸਾਲ ਮਸ਼ੀਨ ਲਿਆ ਨੂੰ। ਹੂੰ।
ਤੇ ਤੁਸੀਂ ਟੈਮ ਟੈਮ ਤੇ ਚਲਾਂਦੇ ਰਿਹਾ ਕਰੋ। ਮੈਂ ਇਹਨੂੰ ਹਫ਼ਤੇ ਚ ਇੱਕ ਦੋ ਵਾਰੀ ਹਲਕਾ ਜਾ ਕਿਸੇ ਨੂੰ ਕਿਸੇ ਨੂੰ ਤਰੋਪਾ ਤਰੁਪਾ ਲਾਂਦੇ ਰਿਹਾ ਕਰੋ।
ਆ ਨਹੀਂ ਮੈ ਰਖਵਾਨੀ ਉਹ ਕਹਿੰਦੇ ਭਾਈ ਮੈਂ ਆਪੇ ਠੀਕ ਕਰ ਲਾਂਗਾ ਮਨੂੰ ਫੇਰ ਉ ਦਰਜੀ ਹੈਗਾ ਨਾ।
ਅੱਛਾ ਅੱਛਾ ਹਾਂ ਉਹਨੂੰ ਦੋ ਚਾਰ ਦਿਨ ਪਈ ਰਹਿਣ ਦੇਣਾ ਉਹਦੀ ਦੁਕਾਨ । ਤੇ ਓਹਨੂੰ ਕਹਿਣਾ ਚਲਾ ਇਹਨੂੰ।
ਸਾਡੇ ਘਰ ਮਤਲਬ ਗਲੀ ਚੀ ਇ ਹੈ ਕਹਿੰਦਾ ਮੈਂ ਆਪੇ ਵੇਖਦਾਗਾ ਭੇਜ ਦੋ ਕੋਈ ਦਿੱਕਤ ਨੀ ਐ। ਹਾਂ। ਭੇਜਾਂਗੀਂ ਅਜ ਵੇਖਾਗੀਂ ਦੁਕਾਨ ਖੁੱਲੀ ਤੇ ਭੇਜਾਂਗੀਂ।
ਅਸੀਂ ਤੇ ਹੁਣ ਬਸ ਵੇਲ ਈ ਹੈਗੇ ਆ ਮੌਸਮ ਏਦਾਂ ਈ ਹੋਇਆ ਪਿਆ।
ਅਹ ਤਾਂ ਸਹੀ ਹੈ।
ਕਰਦਾ ਨੀ ਪਿਆ ਕੰਮ ਤੇ ਮੈਂ ਹੁਣ ਫੁਲਕੇ ਤੇ ਲਾਵਾਂਗੀ ਨੀ ਖਾਲੀ ਫਿਰ ਜੋ ਵੀ ਐ ਚਾਵਲ ਬਣਾ ਤੇ ਬਸ । ਲਾਣੇੇ ਹੋਣਗੇ ਤੇ ਚਾਰ ਛੇ ਫੁਲਕੇ ਲਾ ਦੀਆਗੀਂ ਬਾਲਾਂ ਵਾਸਤੇ ਔਰ ਕੀ ।
ਹਾਂ ਓ ਤੇ ਹੈ।
ਕਿਉਕਿ ਬੱਚਿਆਂ ਨੂੰ ਨਾ ਖਾਲੀ ਚਾਵਲਾਂ ਨਾਲ ਪੇਟ ਨਹੀਂ ਭਰਦਾ। ਸਾਰੀ ਦਿਹਾੜੀ ਕੁਦਦੇ ਫਿਰਦੇ ਰਹਿੰਦੇ ਨੇ ਨਾ ਤੇ ਇਹਨਾਂ ਨੂੰ ਇੱਕ ਇੱਕ ਯਾਂ ਦੋ ਫੁਲਕੇ ਜ਼ਰੂਰ ਚਾਹੀਦੇ ਹੁੰਦੇ ਆ ਨਾਲ।
ਹਾਂ।
ਬੱਚੇ ਨੇ ਨਾ ਤੁਹਾਨੂੰ ਪਤਾ ਘੁੰਮ ਕੇ ਆਏ ਇੱਧਰੋਂ ਖੇਲ ਕੇ ਆਏ ਕੁੁਦ ਕੇ ਆਏ ਚੱਲ । ਤੇ ਇਹੀ ਏ ਹੋਰ । ਕਿ ਬੱਚਿਆਂ ਦਾ ਤਾਂ ਤੁਹਾਨੂੰ ਪਤਾ ਕੰਮ ਈ ਏ। ਹਾਂਜੀ।
ਮੈਮ
ਕੌਨ।
ਅਦੇ ਕੁੜੀ
ਹਾਂ ਕੁੜੀ ਤੇ ਸਾਡੀ ਕੁੜੀ ਤੇ ਸਾਡੀ ਇੱ ਕਿੱਥੇ ਹੀ ਹੈ ਕੁੜੀ ਨੇ ਕਿੱਥੇ ਜਾਣਾ ਲੋਕਲ ਹੀ ਹੈ ਕਿਤੇ
ਹਾਂਜੀ ਆ ਜਾਂਦੀ ਹੈ ਸ਼ਾਮੀ ਆਏਗੀ ਅੱਜ ਵੀ ਫ਼ੋਨ ਆ ਗਿਆ ਸਵੇਰੇ ਮੰਮੀ ਸ਼ਾਮੀ ਆਵਾਂਗੀ।
ਹਮ
ਆਪ ਨੇ ਘਰੋ ਸਬਜ਼ੀ ਰੋਟੀ ਲੈ ਆਂਦੀ ਹੈ ਸਬੀ ਚਾਵਲ ਆਪਣੇ ਛੋਲੇ ਚਾਵਲ ਲਾਏਗੀ ਅਸੀਂ ਲੋਬੀਆ ਚਾਵਲ ਰ ਰੱਖਾਂਗੇ ਬਦਲਾ ਕਰੇਗੀ ਖਾਏਗੀ ਚਲੀ ਜਾਏਗੀ।
ਸਹੀ ਹੈ ਵਧੀਆ ਗੱਲ ਹੈ ਚਲੋ ਠੀਕ ਹੈ ਫੇਰ ਕਰਦੇਿਆਂ ਫੋਨ ਮੇਰੀ ਕੁੜੀ ਦੇ ਪਰ ਦੇ ਨੇ ਇੱਕ ਸਾਰੇ ਬਾਰੀ ਦੇ।
ਚਲੀਏ ਚਲੀਏ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ।